ਨੀ ਸਨ।
ਸਸ ਸ੍ਰੀ ਕਾਲ ਜੀ। ਕਿਵੇਂ ਓ ਤੁਸੀਂ?
ਬਹੁਤ ਵਧੀਆ ਤੁਸੀਂ ਵੀ ਠੀਕ ਹੋ?
ਮੈਨੂੰ ਤੁਆਡੀ ਆਵਾਜ਼ ਨੀ ਆਉਂਗੀ।
ਮੈਂ ਕਿਆ ਤੁਸੀਂ ਫਰੀ ਓ?
ਹਾਂਜੀ ਹਾਂਜੀ ਮੈਂ ਤਾਂ ਫਰੀ ਆ ਤੁਸੀਂ ਦੱਸੋ, ਫਰੀ ਹੋ ਅੱਜ ਫ਼ੋਨ ਕਿਵੇਂ ਕਰ ਲਿਆ?
ਬਸ ਵੈਲੀ ਫਰੀ ਸੀ ਤੇ ਮੈਂ ਕਿਆ ਚੱਲ ਮੈਂ ਮੈਂ ਆਈ ਸੀ ਆਪਣੇ ਹਸਬੈਂਡ ਨਾਲ ਘੁੰਮਣ ਫਿਰਨ।
ਅੱਛਾ ਅੱਛਾ ਘੁੰਮਣ ਜਾਣਗੇ ਕਿੱਥੇ?
ਬਸ ਦੇਖਦੇ ਹਾਂ ਸ਼ਿਮਲਾ ਵਗੈਰਾ ਦੀ ਤਿਆਰੀ ਕਰ ਰਹੇ ਹ ਜਾਣ ਦੀ। ਅੱਗੋਂ ਦੇਖੋ ਕਿੱਥੇ ਜਾਂਨੇ ਆ।
ਚਲੋ ਜੀ ਵਧੀਆ ਹੈਗਾ। ਮੈਂ ਤਾਂ ਮੇਰੇ ਤੋਂ ਬੱਚਿਆਂ ਦੀ ਵੀ ਛੁੱਟੀ ਪੜ ਗੀ। ਤੇ ਮੈਂ ਹੁਣ ਵੀ ਮੈਂ ਵੀ ਸੋਚਿਆ ਸੀ ਕੇ ਕਦੋਂ ਚੱਲਦੇ ਆ ਅਸੀਂ, ਆਪਾਂ ਹਿਲ ਸਟੇਸ਼ਨ ਤੋ ਯਾ ਪਿੰਡ ਤੋਂ? ਕਿੱਥੇ ਚੱਲਿਆਂ ਓ ਸਮਝ ਈ ਨੀ ਆਊਗਾ।
ਇੱਕ ਵਾਰੀ ਤਾਂ ਸ਼ਿਮਲੇ ਦੀ ਸਲਾਹ ਬਨਾ ਰੇ ਆਂ, ਹੁਨ ਦੇਖੋ ਸ਼ਿਮਲੇ ਦੇ ਕੁਛ ਅਸੀ ਫਸਟ ਟਾਈਮ ਈ ਜਾ ਰੇ ਆਂ ਨਾ। ਸਾਨੂੰ ਇੰਨਾ ਪਤਾ ਨੀ ਹੈਗਾ ਹੁਨ ਦੇਖੋ ਇਨਾਂ ਦੇ ਕੋਈ ਫਰੈਂਡ ਵਗੈਰਾ ਨਾਲ ਜਾਣਗੇ ਕਿਓਂਕਿ ਓ ਜਾਂਦੇ ਰੈਂਦੇ ਨਾ ਇਨਾ ਦੇ ਫਰੈਂਡਸ।
ਹਾਂਜੀ।
ਤੇ ਓਨਾਂ ਨਾਲ ਅਸੀ ਸਲਾ ਬਣਾਵਾਂਗੇ ਜਾਣਦੀ।
ਹਾਂਜੀ ਹਾਂਜੀ ਪਰ ਨਾ ਅਸੀ ਘੁੰਮਣ ਜਾਣਗੇ ਰ ਜਾਤੇ-ਜਾਤੇ ਰੈਤੇ ਹੈ ਨਾ। ਅਸੀ ਉਥੇ ਓ ਯਾ ਤੋ ਪਿੰਡ ਚਲੇ ਗਏ ਅਪਨੇ।
ਅੱਛਾ।
ਹਾਂਜੀ ਯਾ ਤੋ ਹੁਣ ਅਪਨੇ ਅ ਹਿਲ ਸਟੇਸ਼ਨ ਤੋ ਚਲੇ ਗਏ ਦੈਰਾਦੂਨ ਪਰੇ ਮਸੂਰੀ ਵਗੈਰਾ ਹੋਰ
ਅੱਛਾ। ਨੀ ਅਸੀ, ਸ਼ਿਮਲੇ ਨਾਲ ਗਏ ਤ ਅਸੀ ਲੇ ਇਨਾ ਵੀ ਕੀ ਮਹੀਨਾ ਲਾਤਾ ਪੰਜਾਬ ਸਾਇਡ ਈ ਜਾਨੇ ਆਂ।
ਹਂਜੀ।
ਪੰਜਾਬ ਸਾਈਡ ਦੇ ਬੋਤ ਜਿਆਦਾ ਗੁਰਦੁਆਰਾ ਸਾਹਿਬ ਹੁੰਦੇ ਆ। ਉੱਥੇ ਤੁਰ ਕੇ ਜਾਨੇ ਆ।
ਅੱਛਾ, ਅੱਛਾ।
ਫੈਮਿਲੀ ਨਾਲ ਅੱਛਾ ਫੈਮਿਲੀ ਨਾਲ ਘੁੰਮਣ ਵਾਸਤੇ ਹਿਲ ਜਾਣਾ ਐ ਯਾ ਫਿਰ ਹਿਲ ਸਟੇਸ਼ਨ ਜਾ ਰੇ ਓ ਫੇਰ ਅਪਨੇ ਅਕੇਲੇ-ਅਕੇਲੇ?
ਨਈ ਮੇਰੇ ਹਸਬੈਂਡ ਤੇ ਕੈ ਰਿਹ ਆ ਸੀ ਗੁਰਦਵਾਰਾ ਸੈਹਿਬ ਘੁੰਮਣ ਜਾਵਾਂਗੇ। ਅਸੀ ਸਲਾ ਬਣਾ ਰਹੇ ਅ ਓਥੇ ਤਲਵੰਡੀ ਸਾਬੋ।
ਅੱਛਾ, ਅੱਛਾ ਮੈਂ ਤਾਂ ਅਪਨੀ ਫੈਮਲੀ, ਹਾਂਜੀ।
ਓਦਰਲੀ ਸੈਡ ਆਪਾਂ ਦੇਖਦੇ ਆਂ ਤਲਵਂਡੀ ਸੈਬ ਗੁਰਦਵਾਰਾ ਏ ਬੋਤ ਵਦੀਆ ਐ। ਪੰਜਵਾਂ ਤਖਤ ਅਸੀ ਮੰਨਿਆ ਏ।
ਅੱਛਾ। ਮੈਂ ਤਾਂ ਅਪਨੀ ਫੈਮਿਲੀ ਨਾਲ ਈ ਘੁੰਮਣ ਜਾਣਾ ਚਾਊਗਾ, ਕਿਓਂਕਿ ਨਾ ਅਸੀ ਸੋਚ ਰੇ ਆਂ ਕੀ ਹਿਲ ਸ ਸਟੇਸ਼ਨ ਜਾਈ ਗਯੀ ਯਾ ਪੇਂਡ, ਤੇ ਅਸੀ ਫੇਰ ਸੋ ਜੈਸੇ ਕੀ ਹਿਲ ਸਟੇਸ਼ਨ ਤੇ ਠੰਡੀ ਹਵਾ, ਸੁੰਦਰ ਪਹਾੜ ਤੇ ਖੂਬਸੂਰਤ ਨਜ਼ਾਰੇ ਹੁੰਦੇ ਨੇ ਨਾ, ਜਿੱਥੇ ਫੈਮਲੀ ਨਾਲ ਚੰਗਾ ਸਮਾਂ ਵੀ ਬਿਤਾ ਸਕਦੇ ਆਂ।
ਹਾਂਜੀ-ਹਾਂਜੀ, ਵਧੀਯਾ
ਹਾਂਜੀ ਪਰ ਮੇਰੇ ਹਸਬੈਂਡ ਕੈਂਦੇ ਸੀ, ਦੂ ਦੂ ਦੂਜੇ ਪਾਸੇ ਵੇਖੇਔ ਤੁਸੀ। ਪਿੰਡ ਵਿੱਚ ਸ਼ਾਂਤ ਮਹੋਲ ਹਰਿਆਲੀ ਤੇ ਅਪਨੇ ਰਿਸ਼ਤੇਦਾਰੋ ਨਾਲ ਮਿਲਣੇ ਵਾਦਾ ਮੌਕਾ ਵੀ ਮਿਲਦਾ ਐ। ਦੋਨੋ ਜਗਾ ਈ ਦੀਨਾ ਅਪਨੀ ਖ਼ਾਸੀਅਤ ਹੈਗੀ। ਤਾਂ ਇਸ ਕਰਕੇ, ਫੈਮਲੀ ਦੀ ਪਸੰਦ ਦੇ ਹਿਸਾਬ ਈ ਅਸੀ ਸੋਚ ਰੇ ਆਂ ਅਸੀ ਕਿ ਹਿਲ ਸਟੇਸ਼ਨ ਤੀ ਤੇ ਈ ਤੇ ਨਿਕਲ ਜਾ ਪਰ ਅਪਨੇ ਰਿਸ਼ਤੇਦਾਰੋ ਦੇ ਨਾਲ। ਸੀ ਮਿਲ ਬੀ ਲੇਂਗੇ ਔਥੇ ਫੇਰ ਵੋਫ ਹਰੀ ਹ
ਆਂਦੈ ਨਾ ਵਦਿਯਾ ਰੈਂਦਾ ਬ ਈ ਪਤਾ ਹੋਂਦੈ, ਕ ਈ ਵਾਰ ਕੋ ਈ ਚੀ ਜ ਨਾ ਅਸੀ ਵੀ ਬੀ ਅਸੀ ਵੀ ਕਦੀ ਕੈ ਦਿਂਦੇ ਆ ਅਸੀਂ ਪਿੰਡ ਚ ਜਾਈਏ, ਕਦੀ ਕਿਥੇ ਜਾਯਾ ਹਲੇ ਕੁੱਛ ਨੀ ਪਤਾ ਲਗ ਰੇਆ। ਕਿਉਂਕਿ ਇਨਾਂ ਬੱਚਿਆਂ ਦਾ ਛ ਹੋਲੀਡੇ ਹੋਮਵਰਕ ਬੋਤ ਪੇਯਾ ਛੁਟੀਯਾਂ ਦਾ
ਬੋਤ ਪੇਯਾ, ਮੈਂ ਵੀ ਅਪਣੇ ਯ ਈ ਕੈਂਦੇ ਨੇ ਅਪਣੇ ਬੱਚੇਆਂ ਨੂੰ, ਹੋਰ ਛੁੱਟੀਆਂ ਤੇ ਈਯੇ ਚਾਲੀਸ ਦਿਨ ਦੀ ਦੇਨੇ ਦੇਨੇ ਆ ਅ ਪਰ ਔਥੇ ਹੋਮਵਰਕ ਵੇਖੋ ਚਾਲੀ ਦਿਨ ਚਾ ਚਾਰ ਸੌ ਦਿਨ ਦਾ ਹੋਮਵਕ ਦੇਂਦੇ ਨੇ ਔ
ਔਹੀ ਤੇ ਗੱਲੇ ਇੱਕ ਟੀਚ ਅ ਸਕੂਲ ਦੀ ਮੈਡਮਾਂ ਹੈਗੀਆਂ ਇਨ ਨਮ ਕਰਨ ਕਿਤੇ ਘੁੰਮਣ ਫਿਰ
ਔਹੀ ਹੋਮਵਰਕ ਵੀ ਦੇ ਰਹੇ ਹੋ ਤੁਸੀਂ, ਇਹ ਹੋਮਵਰਕ ਦੇ ਦੋ ਕਿ ਅਪਨਾ ਕੰਮ ਕਰ ਲੇ ਔ ਪੂਰਾ। ਕੋਈ ਐ ਮਤਲਬ ਪੜ੍ਹਾਈ ਜਿੱਦ ਜਿੱਦਾਂ ਕੰਮ ਦੇ ਦਯੋ ਪਵ ਹੋਮਵਰਕ ਵੀ ਤੇ ਵੇਖੋ। ਸਿੱਕਮ ਦਾ ਐਹ ਬਨਾਔ ਐਹ ਮਾਸਕ ਬਨਾਔ ਤੁਸੀਂ ਏਹ ਬੋ
ਹਾਂ ਔਈਯੋ ਤੇ ਗੱਲ ਏਨਾ ਇਨਾ ਨਾ ਕੰਮ ਦੇ ਦਿੰਦੇਆ ਬੱਚੇ ਨਾ ਤੇ ਕੀ ਕੰਮ ਕਰਨਾ ਤੇ ਪੇ ਅਸੀਂ ਕਰੀ ਜਾਂਨੇ ਆ ਕੰਮ
ਸਾਰਾ ਕੰਮ ਅਸ ਸਾਨੂੰ ਈ ਕਰਨਾ ਪੈਂਦੈ
ਔ ਮੰਮੀਆਂ ਦੇ ਟੈਂਸ਼ਨਾਂ ਫਰੀ ਦੇ ਪਾ ਦਿੰਦੇ ਆ, ਇਹ ਵੀ ਕਰਨਾ, ਆਹ ਵੀ ਕਰਨਾ ਉਹ ਵੀ ਕਰਨਾ।
ਅੱਛਾ ਹੋਲਡੇ ਹੋਮ ਵਰਕ ਤੋਂ ਕੰਪਲੀਟ ਹੋਣਗੇ ਬਾਅਦ ਸਾਨੂੰ ਔ ਸ਼ੋਪਿੰਗ ਤੇ ਜਾਣਾ ਪਊਗਾ। ਐਨਾਂ ਦੇ ਕੱਪੜੇ ਲਾਔ, ਉਸਦੇ ਕੱਪੜੇ ਲਾਔ ਫੇਰ ਤੇ ਟ੍ਰਿਪ ਤੇ ਨਿਕਲੇਔ। ਫੇਰ ਵਾਂਹਾਂ ਪੇ ਬੱਚੇ ਨੂੰ, ਔ ਸੰਭਾਲਣਾ ਪੈਂਦਾ ਐ
ਹਮ, ਔਈਯੋ ਬੱਚੇਆਂ ਨੂੰ ਸੰਭਾਲਣਾ ਵੀ ਮੰਮੀਆਂ ਸੰਭਾਲਣ ਕੰਮ ਕਰਾਨਾ ਔ ਵੀ ਮੰਮੀਆਂ ਕਰਾਨ, ਕਿਧਰੇ ਕੋਈ ਕੰਮ ਐ, ਔਵੀ ਮੰਮੀਆਂ ਕਰਨ। ਬੰਦੇ ਤੇ ਬਸ ਏਂਈ ਐ ਔ ਤਾਂ ਬਸ ਗੱਡੀ ਚਲਾ ਲੈਣਗੇ। ਬਸ ਐ ਨੀ ਕਰਨਾ, ਐ ਨੀ ਕਰਨਾ ਐਨੀ ਕਰਨਾ ਬਾ ਐਨੂੰ ਬਚੇ ਐਨੂੰ ਫੜ ਕੇ ਰੱਖੋ, ਔਨੂੰ ਫੜਕ ਰੱਖੋ, ਐ ਹੱਥ ਬਾਰ ਕਰ ਰੇਯਾ। ਔਨੂ ਤੇ ਐਇਯੋ ਕੁੱਝ ਚਾ ਈ ਦਾ
ਹਾਂਜੀ। ਅਸੀ ਫੇਰ ਐਵੀ ਐਨੂੰ, ਮੈਮ ਮੈਰਮ ਹਾਂਜੀ। ਫੈਮਲੀ ਨਾਲ ਨਾ ਸੈਰ ਕਰਨਾ ਤਸਵੀਰਾਂ ਖਿੱਚਣਾ ਤੇ ਕੁਦਰਤ ਦਾ ਨਾ ਆਨੰਦ ਲੈਣਾ ਵੀ ਬਹੁਤ ਮਜ਼ੇਦਾਰ ਹੁੰਦਾ ਹੈਗਾ ਬੱਚੇ ਆ ਵੀ ਸਟੇਸ਼ਨ ਦੀ ਯਾਤਰਾ ਨੂੰ ਬਹੁਤ ਪਸੰਦ ਕਰਦੇ ਨੇ ਕਿਉਂਕਿ ਬੀ ਤਾਂ ਵੇਖੋ ਇਹ ਆਪਣੇ ਸ਼ਹਿਰ ਨਾਲ ਇਤਨੀ ਗਰਮੀ ਪੜਦੀ ਹੈ ਤਾਂ ਉੱਥੇ ਫੇਰ ਉੱਪਰ ਜਾਣਗੇ ਨਾ ਅਸੀਂ ਠੰਡੀ ਠੰਡੀ ਹਵਾ ਤੋਂ ਮਨ ਕੋ ਵੀ ਸ਼ਾਂਤੀ ਮਿਲਦੀ ਹੈ।
ਸ਼ਾਂਤੀ ਮਿਲਦੀ ਹੈ ਨਾ ਬਹੁਤ ਆਰਾਮਦਾਈ ਆਦੀ ਹੈ ਬਹੁਤ ਜ਼ਿਆਦਾ ਤੁਹਾਡੇ ਕਿੰਨੇ ਬੱਚੇ ਹੈ।
ਦੋ ਬੱਚੇ ਹੈਗੇ ਜੀ ਇੱਕ ਲੜਕਾ ਔਰ ਇੱਕ ਲੜਕੀ
ਅੱਛਾ ਇੱਕ ਕੁੜੀ ਤੇ ਇੱਕ ਮੁੰਡਾ
ਹਾਂਜੀ
ਅੱਛਾ ਮੇਰਾ ਵੀ ਇੱਕ ਕੁੜੀ ਤੇ ਇੱਕ ਮੁੰਡਾ ਹੀ ਹੈ
ਐਸ ਕਰਕੇ ਨਾ ਪਰਿਵਾਰ ਪੂਰਾ ਹੋ ਜਾਂਦਾ ਹੈ ਇੱਕ ਕੁੜੀ ਔਰ ਇੱਕ ਮੁੰਡੇ ਦਾ
ਹਾਂ ਕੁੜੀ ਦਾ ਮੁੰਡਾ ਜਰਾਂ ਵਧੀਆ ਸੈਟਿੰਗ ਹੋ ਜਾਂਦੇ
ਹਾਂਜੀ
ਟੈਨਸ਼ਨ ਜੀ ਬਣੀ ਰਹਿੰਦੀ ਆ
ਹਾਂਜੀ ਹਾਂਜੀ
ਸਾਡੇ ਬੱਚੇ ਤਾਂ ਬਹੁਤ ਭੈੜੇ ਆ ਇੱਕ ਮਿੰਟ ਨਹੀਂ ਟਿਕਦੇ ਇੱਕ ਮਿੰਟ ਵੀ
ਅੱਜ ਕੱਲ ਦੇ ਬੱਚੇ ਨਹੀਂ ਰੁਕਦੇ ਆ ਇਹਨਾਂ ਦੇ ਅੰਦਰ ਐਨਰਜੀ ਨਹੀਂ ਐਨਰਜੀ ਦਾ ਪਾਵਰ ਬੈਂਕ ਹੀ ਲਗਾਉਗਾ ਇੱਥੇ ਬੈਠਦਾ ਹੀ ਨਹੀਂ ਹੈ
ਜੇ ਪਾਣੀ ਪੀਣਗੇ ਇੱਕ ਘੁੱਟ ਪੀਂਦੇ ਆ ਗਲਾਸ ਫਿਰ ਜੂਠਾ ਦੋ ਮਿੰਟਾਂ ਬਾਅਦ ਫੇਰ ਪਾਣੀ ਪੀਣਾ ਕਦੀ ਆਹ ਖਾਣਾ ਕਦੀ ਉਹ ਨੇ ਛੁੱਟੀਆਂ ਚ ਤੇ ਇਹਨਾਂ ਨੇ ਮੇਰਾ ਬੁਰਾ ਹਾਲ ਕਰਤਾ।
ਬਟ ਛੁੱਟੀਆਂ ਦੇ ਨਾ ਨਾਲ ਸਾਲੇ ਬੱਚੇ ਏਸ ਮਮੀਆ ਨੂੰ ਪਰੇਸ਼ਾਨ ਕਰਦੇ ਆ ਔਰ ਇਹ ਪਾਪਾ ਨਾਲ ਸਾਰੇ ਆਪਣੇ ਕਾਮ ਚ ਨਿਕਲ ਜਾਨੇ ਆ ਪਰ ਸੰਭਾਲਨਾ ਕਿਨੂੰ ਪੜਦਾ।
ਹਾਂ ਬਹੁਤ ਹਾਲੇ ਤੇ ਪਾਪਾ ਦੇ ਸਿਰ ਚੜੇ ਰਹਿੰਦੇ ਆ ਦਾਦਾ ਦਾਦੀ ਨੂੰ ਤੇ ਕੁਝ ਸਮਝਦੇ ਨਹੀਂ ਬੱਚੇ ਅੱਜ ਕੱਲ ਦੇ
ਹ ਬਿਲਕੁਲ ਬਿਲਕੁਲ
ਬੜਾ ਪਰੇਸ਼ਾਨ ਜੇ ਬੱਚਿਆਂ ਨੂੰ ਮਾਰੋ ਤੇ ਦਾਦਾ ਦਾਦੀ ਪਹਿਲੇ ਤਿਆਰ ਹੁੰਦੇ ਤੁਸੀਂ ਮਾਰਿਆ ਕਿਉਂ ਕੀ ਗੱਲ ਹੋ ਗਈ ਕਿਉਂ ਮਾਰਦੇ ਉ ਯੇ ਹੈ ਫ਼ਲਾਨ ਹੈ ਢੀਂਗ ਹੈ ਬੜਾ ਪਰੇਸ਼ਾਨ ਹੈ ਛੋਟੇ ਮੈਂ ਤੇ ਸ਼ੁਕਰ ਕਰਾਂਗੀ ਜਦੋਂ ਛੁੱਟੀਆਂ ਖਤਮ ਹੋਣਗੀਆਂ ਬੱਚੇ ਸਕੂਲ ਜਾਣਗੇ
ਉਹੀ ਤਾਂ ਹੈਗਾ ਪਰ ਮੈਂ ਤਾਂ ਇਸ ਬਾਰ ਨਾ ਸੋਚ ਰਹੀ ਆਂ ਅਸੀਂ ਨਾ ਹਿੱਲ ਸਟੇਸ਼ਨ ਤੇ ਜਾਓਗੇ ਨਾ ਦਾਸੀ ਵੋ ਆਪਣਾ ਛੋਟਾ ਝੂਲਾ ਹੁੰਦਾ ਨਾ
ਅੱਛਾ
ਉਹ ਲੈ ਕੇ ਜਾਣਾ ਵਹਾਂ ਪੇ ਸਵਾਦਿਸ਼ਟ ਖਾਣਾ ਬਣਾ ਬਣਾ ਕੇ ਇਹਨਾਂ ਨੂੰ ਦੇਨੀ ਆ ਤੇ ਤੁਸੀਂ ਵੀ ਖਾਓ ਮੈਨੂੰ ਵੀ ਖਾਂਦੇ ਨਹੀ ਬਾਰ ਦਾ ਖਾਨਾ ਤੁਸੀਂ ਵੇਖੋ ਇਨਾ ਹੈਲਦੀ ਵੀ ਨਹੀਂ ਹੁੰਦਾ
ਉਹ ਕੋਸਟਲੀ ਵੀ ਹੁੰਦਾ ਏ ਰੇਟ ਵੀ ਬੜਾ ਹਾਈ ਹੁੰਦਾ ਬਾਹਰ ਖਾਣੇ ਦਾ
ਬਿਲਕੁਲ ਦੇਖੋ ਕਦ-ਕਦ -ਕਦੋਂ -ਕਦੋ ਤਾ ਏ ਚੱਲਦਾ ਈ ਆ ਕਿ ਖਾ ਲਿਆ ਹੁਣ ਤੇ ਚੱਲਦਾ ਆ, ਪਰ ਰੋਜ਼ ਤੇ ਵਾਸਤੇ ਤਾਂ ਨਾ ਫਿਰ ਇੰਨਾ ਕੁ ਵਧੀਆ ਵੀ ਨਹੀਂ ਰਹਿੰਦਾ, ਕੋਸਟਲੀ ਤਾਂ ਹੁੰਦਾ ਹੀ ਹੈਗਾ ਬਟ, ਬਣਾਣੇ ਦਾ ਵੀ ਤਰੀਕਾ ਮੈਨੂੰ, ਪਸੰਦ ਨਈ ਆਇਆ, ਤੋ ਮੈਨੂੰ ਐਸ ਜਗਾ ਜਾ ਕੇ, ਹਾਥੋ ਸੇ ਖਾਣਾ ਬਣਾਇਆ, ਬਣਾਇਆ ਖਾਣਾ ਉਹਨਾਂ ਨੂੰ ਖਿਲਾਨਾ ਮੈ, ਬਹੁਤ ਵਧੀਆ ਲੱਗਦਾ, ਕਿ ਮੈਂ ਆਪਣੇ ਹੱਥ ਦਾ ਖਾਣਾ ਉਹਨਾ ਨੂੰ ਖਿਲਾ ਹਾ, ਮੈਂ ਨਾ ਇੱਕ ਬਿਰੀਆਨੀ ਬਣਾਦੀ ਆ, ਇੱਕ ਵੈਜ ਬਿਰੀਆਨੀ, ਉਹ ਬੜੀ ਹੀ ਸਵਾਦੀਸ਼ ਟ, ਬਣਦੀਆਂ,
ਅੱਛਾ,
ਹਾਂਜੀ।
ਤੇ, ਹੋਰ ਦੱਸੋ ਤੁਹਾਡੇ ਬੱਚੇ,
ਠੀਕ ਹ ਸਾਟ, ਉਹ ਤਾ ਇਕ ਦਮ ਵਧੀਆ ਲੱਗ ਦੀਆ, ਔਰ ਉਪਰ ਸੇ ਅ ਅਸੀਂ ਤਾ ਹਿਲ ਸਟੇਸ਼ਨ ਤੇ ਜਾਣਗੇ ਤੇ ਉਪਰ ਠੰਢੀ-ਠੰਢੀ ਹਵਾ, ਗਰਮ- ਗਰਮ ਬਿਰਿਆਨੀ ਕੇ ਸਾਥ ਮੈਂ, ਨਾ, ਤਾ ਮੈ ਅਮੈਜੀਨ ਕਰਕੇ ਮੈ ਤਾਂ ਸੋਚ -ਸੋਚ ਕੇ ਈ ਆਪਣਾ ਚਾਹੇ ਬਤਾਓ ਬਸ ਜਲਦੀ ਸੇ ਹਮ ਯਹਾਂ ਸੇ ਜਾਏਗੇ, ਹਾਂਜੀ।
ਨਈ ਅੱਛੀ ਬਾਤ ਐ, ਸੱਤ ਬੱਚਾ ਪਤੰਗ ਵੀ ਕਰਕੇ ਆਈ ਆ ਕੁਛ ਸੀ ਸੈਟ ਆ,
ਨਈ -ਨਈ ਕਦੇ -ਕਦੇ, ਤ, ਮੈਨੂੰ ਤੰਗ ਕਰਦੇ ਸੀ, ਇਹ ਦੋਨੋ, ਬਟ ਵੈਸੇ ਤਾ ਆਪਣਾ ਕੰਮ ਖੁਦ ਕਰ ਈ ਲੈਨੇ ਆ, ਆਪਣਾ ਹੋਲੀਡੇ ਹੋਮਵਰਕ ਵੀ ਕਰ ਈ ਲੈਨੇ ਆ, ਥੋੜੀ ਬਹੁਤ ਮੈ ਅ ਉਹਨਾਂ ਦੀ ਮਦਦ ਕਰਾ ਦੇਨੀ ਆ, ਕੀ ਠੀਕ ਆ, ਤੁਮ ਥੋੜਾ ਬੋਤ ਮੁਜੇ ਦੇਦੋ ਮੈ ਵੋ, ਕਰਦੀ ਆ ਵੈਸੇ ਤਾਂ, ਤੰਗ ਨਹੀਂ ਕਰਦੇ ਸਮਝ ਜਾਂਦੇ ਆ, ਸਬ ਕੁਝ ਮੈਂਚੋਰ ਹੈਗੇ ਆ, ਆਪਣਾ ਕੰਮ ਖੁਦ ਕਰ ਲੈਦੇ ਆ, ਤੇ ਮੈਂ, ਬਸ ਓਥੇ ਈ ਬੈ ਜਾਦੀ ਆ, ਕਿ ਚਲੋ ਠੀਕ ਹ, ਆਪਣਾ ਕੰਮ ਖੁਦ ਕਰ ਰਹੇ ਨੇ, ਮੈਨੂੰ ਪਰੇਸ਼ਾਨ ਨਹੀਂ ਕਰਨਾ ਤੇ ਮੈਂ ਹੁਣ, ਠੀਕ ਆ, ਏ ਬਚਪਨ ਤੇ ਏਨਾ ਪਰੇਸ਼ਾਨ, ਕਦੇ ਦੋਨਾਂ ਨੇ ਮੈਨੂੰ, ਕਿਉਂਕਿ ਇਨਾ ਦੇ ਵਿੱਚ ਦੋ ਸਾਲ ਦਾ ਗੈਪ ਐ ਹੁੰਦਾ, ਤੋ ਮੈਨੂੰ ਇਨਾ ਪਰੇਸ਼ਾਨ ਕਰਦੇ ਇਹਨਾਂ ਨੂੰ ਸੰਭਾਲੂ ਤੇ, ਉਹਨਾਂ ਨੂੰ ਸਮਾਲੂ ਸਮਝ ਨਈ ਆਉਂਦਾ,
ਸਾਡੇ ਤੇ ਜੋੜਿਆਂ ਵਾਲਾ ਹਾਲ ਐ, ਛੋਟੇ ਆ ਨਾ ਮੇਰੇ ਸਾਲ ਦਾ ਗੈਪ ਏ, ਇੰਨਾ ਤੰਗ ਕਰਦੇ ਆ, ਬਹੁਤ ਤੰਗ ਕਰਦੇ, ਇੱਕ ਮਿੰਟ ਵੀ
ਏ ਐਹੀ ਉਮਰ ਹੈਗੀ ਤੰਗ ਕਰਦੇ ਨੇ, ਉਸ ਤੋਂ ਬਾਅਦ ਤਾ ਆਪਣੀ -ਆਪਣੀ ਲਾਈਫ ਚ ਬਿਜ਼ੀ ਹੋ ਜਾਂਨੇ ਏ ਦੋਨਾਂ ਨੇ, ਫੇਰ ਤਾਹੀ ਤੰਗ ਕਰਨਾ ਏ, ਫਿਰ ਅਸੀਂ ਮਿਸ ਕਰਾਂਗੇ ਏਹਨਾਂ ਨੂੰ ਕਿ ਤੰਗ ਨਹੀਂ ਕਰਦੇ -ਤੰਗ ਨਹੀਂ ਕਰਦੇ।
ਹਮ! ਬਹੁਤ ਤੰਗ ਕਰਦੇ ਐ, ਇੱਕ ਮਿੰਟ ਚ ਸੌਣ ਨੀ ਦਿੰਦੇ, ਮੈਨੂੰ ਸਾਰਾ ਦਿਨ ਕੰਗਾ ਕਰਨ ਦਾ ਟਾਈਮ ਨੀ ਮਿਲਦਾ, ਮੈਨੂੰ ਕੁਛ ਵੀ, ਕਰਨ ਨਹੀ ਦਿੰਦੇ। ਬੜਾ
ਇੰਨਾ ਜਗ ਕਿ ਇਨੋ ਨੇ, ਜਾਗਰਣ ਕਰਨਾ ਹੋਤਾ ਨਾ, ਐ ਇਸ ਉਮਰ ਤੇ, ਨਾ ਖੁੱਦ ਨਾ ਸੋਣਾ, ਨਾ ਦੂਸਰੇ ਨੂੰ ਸੋਨੇ ਦੇਣਾ,
ਰਾਤੀ ਸੋਣ ਤੇ ਬਹੁਤ ਤੰਗ ਕਰਦੇ, ਬੋਤ ਪਰੇਸ਼ਾਨ ਕਰਦੇ ਬੱਚੇ, ਅੱਜ- ਕੱਲ ਪਤਾ ਨਾ ਪੈ, ਪੈਲੇ ਵਾਲੇੇ ਬੱਚੇ ਨਾ, ਬੜੇ ਵਧੀਆ ਸੀ। ਸਾਡੇ ਮੰਮੀਆਂ ਸਾਨੂੰ ਕਹਿੰਦੇ ਸੀ, ਤੁਸੀਂ ਬਿਲਕੁਲ ਨੀ ਤੰਗ ਕੀਤਾ। ਤੁਸੀਂ ਜਮਾ ਨੀ ਤੰਗ ਕਰਦੇ ਸੀ, ਤੁਸੀਂ ਤੇ ਬੜੇ ਸੇਆਣੇ ਬੱਚੇ ਸੀ, ਅੱਜ-ਕੱਲ ਦੇ ਬੱਚੇ ਅਫਲਾਤੂਨ ਐ।
ਬਹੁਤ ਹੀ ਯਾਦਾ ਅਫਲਾਤੂਨ ਐ ਏਨਾਂ ਦੇ ਨਾਲ ਟਾਈਮ ਸਪੈਂਡ ਕਰਨਾ ਨੀ ਓਨਾ ਐਨਾਂ ਦੇ ਨਾਲ ਰੈ ਕੇ ਸਾਰੀ ਸਮਾਨ ਨੂੰ ਓਸਦੀ ਜਗਾ ਰੱਖਣੇ ਵਾਲਾ ਟਾਈਮ ਹੁੰਦਾ ਏ।
ਅਸੀਂ ਤੇ ਪਤਾ ਕੀ ਏ ਮੈਂ ਤੇ ਪਣੀ ਸਟੱਡੀ ਵੀ ਭੁੱਲ ਗਈ ਏਨਾਂ ਦੇ ਲਾਰੇ ਚ ਸਟਡੀ ਮੈਂ ਪੜ੍ਹੀ ਵੀ ਏ ਜਾਂ ਨਈ ਪੜ੍ਹੀ। ਚਲੋ ਮੇਰੇ ਨਾ ਹਸਬੈਂਡ ਆ ਗਏ ਮੈਂ ਬਾਅ ਚੋਂ ਗੱਲ ਕਰਦੀ ਆਂ ਓਕੇ।
ਆ ਹਾਂਜੀ ਠੀਕ ਐ ਸਛੀ ਕਾਲ।
ਸਾਸੀ ਕਾਲ।